ਹੈਲੋ
ਹੈਲੋ
ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ
ਹਾਂਜੀ, ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ ਤੁਸੀਂ
ਹਾਂਜੀ, ਮੈਂ ਵਧੀਆ ਤੁਸੀਂ ਠੀਕ ਹੋ
ਹਾਂ, ਬਸ ਮੈਂ ਵੀ ਠੀਕ ਹਾਂ ਹੋਰ ਕੀ ਕਰ ਰਹੇ ਸੀ
ਕੁਛ ਨਹੀਂ, ਉਨ੍ਹਾਂ ਮੰਮਾ ਕਿੱਥੇ ਗਏ ਦੇ ਆ ਤੇ ਬਸ ਘਰ ਬੈਠੀ ਹੋਈ ਸੀ ਉਹ ਨੇ ਬਸ ਕੰਮ ਵਾਲੀ ਹਾਂ ਕੰਮ ਵਾਲੀ ਨੇ ਆਉਣਾ ਸੀ ਤੇ ਉਹਦਾ ਇੰਤਜ਼ਾਰ ਕਰ
ਅੱਛਾ, ਬਸ ਉਹ ਤੇ ਕੰਮ ਵਾਲੀਆਂ ਤੇ ਅੱਜ ਕੱਲ ਤੇ ਵੀ ਆਈ ਪੀ ਹੈਗੀਆਂ ਇੰਤਜ਼ਾਰ ਕਰੋ ਪਹਿਲੇ ਇਹਨਾਂ ਦਾ ਹੈ ਫਿਰ ਹੁੰਦਾ ਬਸ ਇਹੀ ਹੈ ਅੱਛਾ ਹੁੰ, ਹੁੰ, ਹੋਰ ਮੰਮਾ ਮੈਂ ਕਿਹਾ ਸੀ ਬਿਲਕੁਲ ਮੈਂ ਤੇ ਹਟਾ ਤੇ ਜੀ, ਇੱਕ ਪਤਾ ਦੋ ਦੋ ਵਜੇ ਆਉਂਦੀ ਪਈ ਸੀ ਦੁਪਹਿਰੇ ਤੇ ਗੁੱਸਾ ਆਇਆ ਮੈਂ ਕਿਹਾ ਤੂੰ ਜਾ ਉੱਥੋਂ ਦੀ ਮੈਂ ਦੋ ਵਜੇ ਆਏਂਗੀ।ਉਸਥੋਂ ਮੈਂ ਕਰ ਲਾਂਗੀ ਫਿਰ ਕਈ ਵਾਰੀ ਕਹਿੰਦੀ ਸੀ ਮੈਂ ਨੀ ਆ ਸਕਦੀ ਦੋ ਵਜੇ ਪਤਾ ਲੱਗ ਰਿਹਾ ਨਹੀ ਆ ਰਹੀ ਫਿਰ ਉਸ ਟਾਈਮ ਕੰਮ ਦਾ ਟਾਈਮ ਹੋ ਜਾਂਦਾ ਖਤਮ ਕਿਉਂਕਿ ਲੰਚ - ਸੋ ਜਾਓ ਫਿਰ ਸ਼ਾਮੀ ਫੇਰ ਬੱਚੇ ਬੱਚਿਆਂ ਦਾ ਹੋ ਜਾਂਦਾ ਹੈ ਇਸ ਕਰਕੇ ਫੇਰ ਮੈਂ ਤੇ ਮੈਨੂੰ ਪਤਾ ਰਾਤੀ ਫੇਰ ਅੱਠ ਵਜੇ ਸਫ਼ਾਈ ਕਰਨੀ ਪੈਂਦੀ ਸੀ। ਮੈਂ ਕਿਹਾ। ਤੂੰ ਜਾ ਫੇਰ ਮੈਂ ਆਪੇ ਕਿ ਜੇ ਮੈਂ ਕਰਨੀ ਐਵੇਂ ਲੇਟ। ਉਹ ਤੇ ਫਿਰ ਸਵੇਰੇ ਬੰਦਾ। ਕਿਉਂ ਨਾ ਸਵੇਰੇ ਸਵੇਰੇ ਕਰ ਲੈਂਦਾ ਦਸ ਵਜੇ ਸਫ਼ਾਈ ਕਰਕੇ ਵਿਹਲਾ। ਫਿਰ ਇਹਨਾਂ ਨੂੰ ਹਟਾਤੀ ਪਾਂਡਿਆਂ ਵਾਲਲੀਏ ਬਸ। ਲੱਗੇ ਦੀ ਹੈ ਉਹ ਪੁਰਾਣੀ ਲੱਗੀ। ਦੀਆਂ ਉਹ ਨੀ ਛੁੱਟੀਆਂ ਕਰਦੀ ਹੈਗੀ ਦੀ ਦਸ ਕਰਦੀ ਹੈ ਹਾਂ। ਫੇਰ। ਆਇਆ ਸੀ ਹਾਂ ਸਾਰੇ ਪਾਸੇ ਕੰਮ ਤੇ ਇਹੀ ਹਾਲ ਹੈ ਸਹੀ ਕਰਦੀ ਆ ਤੁਹਾਡੀੇ ਕੰਮ ਵਾਲੀ ਕੰਮ
ਹਾਂ ਠੀਕ ਹੀ ਕਰਦੀ ਹੈ ਬਟ ਇਹ ਲੇਟ ਬੜੀ ਆਉਂਦੀ ਹੈ। ਮਤਲਬ ਇੰਨੇ ਦੋ ਵਜ ਮਤਲਬ ਇਹ ਨਾ। ਤੁਹਾਡੀ ਦੋ ਵਜੇ ਆਉਂਦੀ ਸਾਡੀ ਦੋ ਵਜੇ ਤੇ ਨਹੀ ਆਉਂਦੀ ਮਤਲਬ ਬਾਰਾਂ ਵਜੇ। ਤੱਕ ਆ ਜਾਂਦੀ ਹੈ ਇਹ
ਹਾਂ। ਪਤਾ ਕੀ ਇਹਨਾਂ ਨੇ ਨਾ ਘਰ ਬੜੇ ਪਕੜੇ ਹੋਦੇ ਨੇ ਨਾ ਘਰ। ਬੜੇ ਪਕੜੇ ਹੁੰਦੇ ਨੇ ਨਾ ਫਿਰ ਇੱਕ ਦਾ ਮੁ ਪਾਈ ਗਏ ਫਿਰ ਦੂਜੇ ਦਾ ਮਕਾਨ ਗਏ ਫਿਰ ਤੂਜੇ ਦਾ ਇਹ ਵੀਂ ਆਉਂਦੀਆਂ ਕੰਮ ਵਾਲੀਆਂ ਨਾ। ਘਰ ਵੀ ਤੇ ਇਹਨਾਂ ਨੇ ਏਨੇ ਪਕੜੇ ਹੁੰਦੇ ਨੇ ਨਾ। ਅੱ। ਬਸ ਮੈਨੂੰ ਤੇ ਦਿੱਕਤ ਬੜੀ ਸੀ ਲੇਟ ਆਉਣ ਤੇ ਤੁਹਾਡੀ ਅਛਾ ਤੇ ਪੈਸੇ ਪੂਸੇ ਸਹੀ ਲੈਂਦੀ ਹੈ।
ਹਾਂ ਪੈਸੇ ਠੀਕ ਹੀ ਲੈਂਦੀ ਹੈ ਮਤਲਬ ਜ਼ਿਆਦਾ ਵੀ ਨਹੀਂ ਲੈਂਦੀ ਠੀਕ ਲੈਂਦੀ ਹੈ।
ਹਾਂ।
ਵਿੱਚ ਵਿੱਚ ਨਾ ਉਹਨੇ ਉਹ ਲੈਣਾ ਹਾਂ ਸਾਡੀ ਕਾਫ਼ੀ ਪੁਰਾਣੀ ਹੈ ਤੇ ਕਦੇ ਕ ਵਾਰ ਮੰਗ ਲੈਂਦੀ ਵਿੱਚ ਜਿਵੇਂ ਮਹੀਨਾ ਹੋ ਗਿਆ ਤੇ ਮਹੀਨੇ ਦੇ ਬਾਅਦ ਵੀ ਚਾਹੀਦੇ ਹੁੰਦੇ ਆ ਯਾ ਮਹੀਨੇ ਦੇ ਵਿਚੇ ਲੈ ਲੈਣ ਕਦੀ ਕਵਾਰ ਦੇ ਪੈਸੇ। ਐਮ ਕਰਕੇ ਲੈ ਲੈਂਦੀ ਹੈ ਮਤਲਬੱ ਨੀ ਲੇਨ ਔਰ ਜੇਵੇਂ ਅਸੀਂ ਮਤਲਬ ਪੂਰੇ ਪੈਸੇ ਮਹੀ, ਹਾਂ ਐਡਵਾਂਸ ਤੇ ਲੈਂਦੀ ਨੀ ਹੂੰਦੀ, ਨਾਲ ਜਿਵੇਂ ਅਸੀਂ ਨਾਂ ਪੈਸੇ ਦੇਤੇ, ਤੇ ਉਸ ਤੋਂ ਬਾਅਜ ਜੇ ਉਹਨੂੰ ਐਕਸਟਰਾ ਵੀ ਚਾਹੀ ਹੁੰਦੇ ਆ।
ਤੇ ਫਿਰ ਐਵੇਂ ਤੰਗ ਨਹੀਂ ਕਰਦੇ ਫਿਰ ਇਹਦਾ ਮਤਲਬ ਤੇ
ਉਹਨਾਂ ਨਾ ਥੋੜਾ ਜੇਵੇ ਸ ਤੇ ਐਕਸਟਰਾ ਕੰਮ ਕਰਵਾ ਲਿਆ।
ਹਾਂ-ਹਾਂ-ਹਾਂ-ਹਾਂ। ਨਹੀਂ ਉਹ ਤੇ ਚੱਲ ਸਾਰੀਆਂ ਮੰਗਦੀਆ ਜੇ, ਉਹ ਤੇ ਸਾਰੀਆਂ ਮੰਗਦੀ ਚ ਪਤਾ ਅੱਜ ਅੱਜ ਕੱਲ ਇਹਨਾਂ ਦੀ ਤੇ ਇਨੀ ਏਹ ਵੀ ਆਈ ਪੀ ਹੈਗੀ ਆ, ਮੈਂ ਤੁਹਾਨੂੰ ਗੱਲ ਸੁਣਾਵਾਂ ਕੰਮ ਵਾਲੀ ਦੀ, ਇੱਕ ਨਾ ਮੈਂ ਕੰਮ ਵਾਲੀ ਰਗਵਾਉਣੀ ਸੀ, ਤੇ ਮੈਨੂੰ ਕੀ ਰੂਲ ਆਪਣੇ ਦੱਸ ਕੇ ਗਈ ਐ? ਮਤਲਬ ਆ ਕੇ ਐਵੇਂ ਦੱਸ ਕੇ ਗਈ ਹੈ। ਜਿਵੇਂ ਮੈਨੂੰ ਬੜੀ ਨੀਡ ਹੈ, ਤੇ ਮੈਨੂੰ ਕਹਿੰਦੀ ਏ ਦੇਖੋ, ਮੈਂ ਆਵਾਂਗੀ ਮਹੀਨਾ ਆਵਾਂਗੀ, ਮਹੀਨੇ ਚ ਮੇਰੀਆਂ ਚਾਰ ਛੁੱਟੀਆਂ ਪੱਕੀਆਂ ਐ, ਉਹਦਾ ਮੇਰਾ ਪੈਸਾ ਨਹੀਂ ਤੁਸੀਂ ਕੱਟੋਗੇ, ਅਗਰ ਮੈਂ ਛੁੱਟੀਆਂ ਨਹੀਂ ਮਾਰਾਂਗੀ ਤੇ ਤੁਸੀਂ ਮੈਨੂੰ ਪੈਸੇ ਦਓਗੇ ਪੰਜਾਹ ਰੁ ਰੁਪਏ ਪਰ ਡੇ, ਠੀਕ ਏ, ਉਸ ਤੋਂ ਬਾਅਦ ਜੇ ਮੇਰੀਆਂ ਛੁਟੀਆਂ ਹੋਜਨ ਗਿਆਂ ਜ਼ਿਆਦਾ, ਹਾਂ ਫੇਰ ਤੁਸੀਂ ਕੱਟ ਸਕਦੇ ਹੋ, ਫੇਰ ਕਹਿੰਦੀ ਏ ਮੇਰੇ ਆਨ ਤੋਂ ਪਹਿਲੇ, ਜੋ ਟੋਕਰਾ ਚ ਭਾਂਡੇ ਵਾਲਾ ਟੋਕਰਾ ਹੁੰਦਾ, ਉਹਦੇ ਚ ਭਾਂਡਾ ਨੀ ਪਿਆ ਉਣਾ ਚਾਹੀਦਾ, ਉਹ ਸਾਰਾ ਥੋੜਾ ਸ ਲੱਗਿਆ ਹੋਣਾ ਚਾਹੀਦਾ ਹੈ ਵਗੈਰਾ ਤੇ ਉਸ ਤੋਂ ਬਾਅਦ ਕੱਚ ਦੇ ਭਾਂਡੇ ਤੁਸੀਂ ਆਪ ਆਪੇ ਮਾਂਜੋਗੇ, ਕਿਉਂਕਿ ਟੁੱਟ ਗਏ ਤਾਂ ਮੇਰੀ ਜਿੰਮੇਦਾਰੀ ਨੀ ਹੈ। ਉਹਨੂੰ ਕ ਇੰਨੇ ਰੂਲ ਦਸ ਗਈ, ਔਰ ਮੈਂ ਏਨੇ ਰੁਪੇ ਲਾਂਗੀ ਫੇਰ ਮੈਨੂੰ ਕੰਮ ਕਰਨ ਤੋਂ ਬਾਅਦ ਚਾਹ ਚਾਹੀਦੀ ਏ। ਸੁਣਾਓ ਫੇਰ, ਉਹਨੇ ਨੇ ਜਿਵੇਂ ਪੂਰੇ ਇੱਕ ਲਿਸਟ ਨਹੀਂ ਬਣਾ ਕੇ ਦਿੰਦੇ ਆਪਣੇ ਕੰਮ ਦੀ ਮਤਲਬ ਉਹਨੇ ਮੈਨੂੰ ਇਹ ਬਣਾ ਦਿੱਤੀ। ਮੈਨੂੰ ਇੰਨੀ ਹੰਸੀ ਆਈ, ਕਹਿੰਦੀ ਏ, ਹਾਂ ਜਿਹੜਾ ਸਿੰਕ ਚ ਭਾਂਡਾ ਪਿਆ ਉਹ ਬਿਖਰਿਆ ਨੀ ਹੋਣਾ ਚਾਹੀਦਾ, ਉਹਨੂੰ ਪੂਰਾ ਸਮੇਟ ਕੇ ਲਗਾਓਗੇ ਜਿਵੇਂ ਗਲਾਸ। ਹੂੰ ਪੂਰੇ ਗਲਾਸਾਂ ਚ ਪਾ ਕੇ ਰੱਖੋਗੇ ਪਲੇਟ ਤਾਂ ਸਾਈਡ ਲਗਾਓਗੇ ਕਿ ਮੈਨੂੰ ਉਹਦੇ ਚ ਪਾਂਡਾ ਇਥੇ ਹੋਣਾ ਨੀ ਚਾਹੀਦਾ ਹਾਏ ਮੈਨੂੰ ਇੰਨੇ ਰੂਲ ਦੱਸ ਕੇ ਗਈ ਫਿਰ ਤੋਂ ਬਾਅਦ ਕਹਿ ਰਹੀ ਕਿ ਮੈਂ ਜਿਵੇਂ ਇਨਾ ਦੇਖੋ ਸਾਡੇ ਜੋ ਕੰਮ ਵਾਲੀ ਹੈ ਨਾ ਭਾਂਡਿਆਂ ਵਾਲੀ ਹੁਣ ਐ ਜਾਂ ਇਹ ਜੋ ਪਹਿਲੇ ਸੀ। ਉਹ ਕੀ ਕਰਦੀ ਸੀ, ਕਿਚਨ ਪੂਰਾ ਉਹਦੇ ਹੱਥ ਦੀ ਸੀ। ਜੇ ਅਗਰ ਤੁਸੀਂ ਸਲੈਬ ਗੰਦੀ ਛੜੀਏ ਐ ਨਾ, ਉਹਦੀ ਡਿਊਟੀ ਹੈ ਉਹ ਸਲੈਬ ਸਾਫ਼ ਕਰੇਗੀ। ਥੋੜਾ ਫਰਸ਼ ਧੋਏਗੀ ਸਾਰਾ, ਫਰਸ਼ ਸਾਫ਼ ਕਰੇਗੀ ਤੇ ਇੰਨੇ ਕਹਿੰਦੀ ਹੈ, ਨਾ ਮੈਂ ਸਲੈਬ ਸਾਫ਼ ਕਰਾਂਗੀ ਨਾ ਮੈਂ ਫਰਸ਼ ਸਾਫ਼ ਕਰਾਂਗੀ ਤੇ ਪੈਸੇ ਕਹਿੰਦੀ ਹੈ ਮੈਨੂੰ ਮਹੀਨੇ ਦੇ ਪਹਿਲੇ ਦਿਨ ਹੀ ਪੈਸੇ ਚਾਹੀਦਾ ਹੈ, ਕਰਵਾਣਾ ਕਰਵਾਓ ਨਹੀਂ ਕਰਵਾਣਾ ਨਾ ਕਰਵਾਓ, ਹਾਏ ਮੈਨੂੰ ਤੇ ਇੰਨੀ ਹੈਰਾਨੀ ਹੋਈ, ਜਿਵੇਂ ਨੁੰਦਾ ਕਿ ਜਿਵੇਂ ਮੈਂ ਜੋਬਲੈਸ ਮੈਂ ਵਾਂ ਮੈਨੂੰ ਜੋਬ ਚਾਹੀਦੀ ਹੈ।
ਹਾਂ ਐਨੀ ਹੋ,
ਉਹੀ ਨਾ ਤੇ ਫੇਰ ਉਹਨੂੰ ਕੋਲ ਭਾਂਡੇ ਵੀ ਨਾ ਮਾਂਜ ਤੂੰ, ਉਹਨਾਂ ਕੋਲ ਭਾਂਡੇ ਵੀ ਨ ਮਾਂਜ, ਕਰ ਲਾਂਗੇ।
ਆ, ਉਹ ਵੀ ਜੇ ਮੈਂ ਕਰੋਕਰੀ ਮੈਂ ਮਾਂਜਣੀ ਐ, ਤੈਨੂੰ ਪੂਰਾ ਪੱਲਾ ਖਾਲੀ ਕਰਕੇ ਦਿੰਦਾ, ਮੈਂ ਟੋਕਰਾ ਉਸ ਤੋਂ ਬਾਅਦ ਮੈਂ ਪਾਂਡੇ ਸਿੰਕ ਚ, ਵੀ ਅਰੇਂਜ ਕਰਕੇ ਲਗਾਣੇ ਨੇ ਔਰ ਜ਼ਿਆਦਾ ਪਾਂਡੇ ਨੀ ਹੋਣੇ ਚਾਹੀਦੇ ਔਰ ਮਹਿਮਾਨ ਜੋ ਆਏਗਾ। ਉਹਦੇ ਅਲੱਗ ਤੋਂ ਲੱਗਣਗੇ ਹਾਂ ਇੱਕ ਹੈ ਜਿੰਨੇ ਮੈਂਬਰ ਔ, ਇੱਕ ਮੈਂਬਰ ਦੇ ਮੈਂ ਪੰਜ ਸੌ ਰੁਪਈਏ ਮਹੀਨੇ ਦੇ ਹਿਸਾਬ ਨਾਲ ਲਾਂਗੀ ਲਾਈਕ ਜਿਵੇਂ ਅਸੀਂ ਪੰ ਪੰਜ ਮੈਂਬਰ ਆ ਤੇ ਪੱਚੀ ਸੌ ਰੁਪਏ ਲਾਂਗੀ, ਮੈਂ ਇੱਕ ਮੈਂਬਰ ਦਾ ਪੰਜ ਸੌ ਰੁਪਇਆ ਮਹੀਨਾ ਨਹੀਂ ਭਾਂਡੇ ਮਾਂਜਣ ਜਾਂ। ਤੇ ਮਤਲਬ ਇੰਨੇ ਰੂਲ ਦੱਸ ਕੇ ਗਈ ਇੰਨੇ ਇਹ ਹਿਸਾਬ ਨਾਲ ਰਹਿੰ ਦੀ ਹੈ ਫਿਰ ਉਸ ਤੋਂ ਬਾਅਦ ਦਿਨ ਤਿਉਹਾਰ ਅਲੱਗ ਲੈਂਦੀ ਏ
ਹਮ ਉਹ ਤੇ ਫਿਰ ਸਭ ਲੈਂਦੇ ਜਿਵੇਂ ਦੀਵਾਲੀ ਹੈਗੀ ਏ ਦੀਵਾਲੀ ਤੇ ਇਹਨਾਂ ਨੇ ਵੱਖਰਾ ਕੁੱਛ ਲੈਣਾ ਹੈ ਤੇ ਫਿਰ ਕਹਿਗੇ ਕਿ ਮੈਨੂੰ ਸੂਟ ਵੀ ਦੇ ਦੋ ਇਹ ਵੀ ਦੇ ਦੋ ਉਹ ਵੀ ਦੇ ਦੋ ਦਿਨ ਜਿਵੇਂ ਦੀਵਾਲੀ ਆ ਹੋਲੀ ਹੋ ਗਈ ਇਹਨਾਂ ਤੇ ਫਿਰ ਮੰਗਦੇ ਆ ਲੋਕੀ
ਹਾਂ ਹਾਂ ਹਾਂ ਹਾਂ ਦੀਵਾਲੀ ਤੇ ਹੋਲੀ ਤੇ ਚੱਲਣ ਲੈਣਾ ਸੋਨਾ ਲੈਣਾ ਮੋਟਾਂ ਲੈਂਦੀਆਂ ਉਸ ਤੋਂ ਬਾਦ ਜਿਹੜੇ ਛੋਟੇ ਤਿਉਹਾਰ ਆਉਂਦੇ ਨੇ ਨਾ ਜਿਵੇਂ ਸਮਝੋ ਦੁਸਹਿਰਾ ਆ ਗਿਆ ਕੀ ਅਸੀਂ ਮੇਲੇ ਤੇ ਜਾਣਾ ਸਾਨੂੰ ਉਹਦੇ ਪੈਸੇ ਦਿਓ ਜਿਵੇਂ ਸਾ ਇਹਨਾ ਦੀ ਨੀ ਹੁੰਦੀ ਜਿਵੇਂ ਸਾ ਤੇ ਓਹੋ ਲੋਈ ਹੋ ਗਈ ਤੇ ਲੋਈ ਤੇ ਇਹਨਾਂ ਨੇ ਪੂਰਾ ਲੈਣਾ ਵੀ ਤੁਹਾਡਾ ਤਿਉਹਾਰ ਲੋਈ ਤੇ ਦੀਓ ਫਿਰ ਅਹ ਜਿਵੇਂ ਆ ਜਾਂਦਾ ਏ ਵਿੱਚ ਇਹਨਾਂ ਦੀ ਹੋਈ ਹੋਈ ਆ ਜਾੇ ਜਾਂ ਫਿਰ ਇਹਨਾਂ ਦੇ ਤੀਜ ਆ ਜਾਂਦੀ ਹੈ ਤੇ ਤੀਜ ਦੇ ਮੰਗੇਗੀ ਮੈਂ ਫਿਰ ਇਹਨੂੰ ਕਹਿੰਨੀ ਹਾਂ ਕਿ ਤੀਜ ਅਸੀਂ ਲੋਕ ਕਰਦੇ ਹਾਂ ਜੋ ਤੀਜ਼ ਦੇਈਏ ਤੈਨੂੰ ਤੇ ਬਸ ਇਹਨਾਂ ਕੋਲ ਬਣਨਾ ਆਉਂਦਾ ਏ ਇਸ ਗੱਲੋਂ ਤੇ ਬੜਾ ਤੰਗ ਕਰਦੀਆਂ ਸੀ ਕਿ ਸਾਨੂੰ ਪੈਸੇ ਦਿਓ ਉਸ ਤੋਂ ਬਾਅਦ ਅਲੱਗ ਤੋਂ ਜੋ ਕਾਰ ਇਸ ਤੁਹਾਡੇ ਚੀਜ਼ ਆਉਂਦੀ ਪਈ ਹੈ ਉਹਦੇ ਚ ਕਈ ਵਾਰੀ ਉਹਦਾ ਤੇ ਧਿਆਨ ਬੜਾ ਹੁੰਦਾ ਸੀ ਕਿ ਫਰੂਟ ਆਇਆ ਤੇ ਮੈਨੂੰ ਫਰੂਟ ਵੀ ਮਿਲ ਜਾੇ ਅਗਰ ਤੁਸੀਂ ਚੰਗੀ ਚੀਜ਼ ਕੋਈ ਰਾਜਮਾਂ ਚੋਲ ਬਣਾ ਰਹੇ ਹੋ ਕੜੀ ਚੋਲ ਬਣਾ ਰਹੇ ਹੋ ਇੱਕ ਡੱਬੀ ਮੈਨੂੰ ਵੀ ਮਿਲ ਜੇ
ਸਾਡੀੇ ਅਸੀਂ ਹਾਂਜੀ ਅਸੀਂ ਜੋ ਇੱਕ ਲਗਵਾਈ ਸੀ ਨਾ ਉਹਦਾ ਨਾ ਸਾਡੀ ਮਤਲਬ ਘਰ ਦੀ ਗੱਲਾਂ ਚ ਬੜਾ ਧਿਆਨ ਰਹਿੰਦਾ ਸੀ ਕਿ ਅਸੀਂ ਇਹ ਕੀ ਗੱਲ ਕਰ ਰਹੇ ਹਾਂ ਇਹਦੇ ਬਾਰੇ ਗੱਲ ਤੇ ਨਹੀਂ ਕਰ ਰਹੇ ਉਹਦੀ ਗੱਲਾਂ ਚ ਬੜਾ ਧਿਆਨ ਰਹਿੰਦਾ ਸੀ ਅਸੀਂ ਫਿਰ ਓ ਤੇ ਹਟਵਾਤੀ ਫਿਰ ਅਸੀਂ ਸੀ ਕੰਟੇਨਉ ਕੀਤਾ ਮੈਂ ਕਿਹਾ ਮੰਮਾ ਨੇ ਕਿਹਾ ਫੇਰ ਇਹੀ ਸਹੀ ਐ ਤੇ ਫੇਰ ਪਤਾ ਨਹੀਂ ਕਿ ਕੀ ਕਿਸੇ ਹੋਰ ਨੂੰ ਜਾ ਕੇ ਦੱਸਦਾ ਕਿ ਇ ਘਰ ਮੈਂ ਯੋ ਹੋਤਾ ਹੈ ਵੋ ਆ ਜਾਏ ਹਾਂ।
ਹਾਂ-ਹਾਂ, ਚੁਗਲੀਆਂ ਕਰਦੀਆਂ ਨਾ ਸਾਡੀ ਨਾ ਪਤਾ ਕੀ ਆਈ ਨਾ ਇਹਨਾਂ ਨੂੰ ਇਹ ਹਾਂਜੀ ਇਹ ਇਹਨਾਂ ਨੂੰ ਨਾ ਪਤਾ ਕੀ ਇਹ ਨੂੰ ਇੱਕ ਦੂਜੇ ਘਰ ਇਹ ਗੱਲ ਕਰਨ ਦੀ ਆਦਤ ਤੇ ਹੁੰਦੀ ਹੈ ਇਹ ਕੀ ਕਰਦੀ ਹੈ ਚੁਗਲੀਆਂ ਕਰਦੀਆਂ ਇੱਕ ਦੂਜੇ ਨੂੰ ਜਿਵੇਂ ਸਾਡੇ ਵਾਲੀ ਨਾ ਬਈ ਇਹੋ ਤੇ ਬਈਆਂ ਨਾ ਹੀ ਇਹਨਾਂ ਨੂੰ ਹਿੰਦੀ ਆਦੀ ਇਹਨਾਂ ਨੂੰ ਪੰਜਾਬੀ ਤੇ ਆਦੀ। ਨੀ ਤੇ ਅਸੀਂ ਲੋਕ ਪੰਜਾਬੀ ਚ ਗੱਲ ਕਰਦੇ ਹਾਂ ਤੇ ਇਹਨਾਂ ਨੂੰ ਸਮਝ ਨੀ ਆਦੀ ਪਰ ਗੱਲ ਦੱਸਾਂ ਇਹ ਚ ਕੰਮ ਕਰਕੇ, ਇੰਨੀ ਐਕਸਪਰਟ ਚੁੱਕ ਹੁੰਦੀ ਇਹਨਾਂ ਨੂੰ ਪੰਜਾਬੀ
ਹਾਂ ਉਹ ਪਤਾ ਲੱਗ ਜਾਂਦੇ ਨੇ ਕੀ ਵਰਡ ਨੂੰ ਕੀ ਬੋਲ ਰਹੇ ਨੇ, ਤੇ ਫਿਰ ਇਹਨਾਂ ਨੂੰ ਆ ਜਾਂਦੀ ਹੈ ਤੇ ਫੇਰ ਸਾਨੂੰ ਥੋੜੇ ਜਿਹੇ ਤੇ ਨਖੜੇ ਉਠਾਣੇ, ਪੈਂਦੇ ਹੀਏ ਕੰਮ ਵਾਲੀਆਂ ਦੇ ਹੁਣ ਦੇਖੋ ਅਸੀਂ ਕੰਮ ਕਰਵਾਣਾ ਹੈਏ ਹੁਣ ਕੰਮ ਇੰਨਾ ਨਹੀਂ ਹੋ ਪਾਦਾ, ਜ ਮੇਰੀ ਮੰਮੀ ਕੰਮ ਨੀ ਕਰ ਸਕਦੀ ਇਨਾ ਤੇ ਫੇਰ ਸਾਨੂੰ ਕੰਮ ਵਾਲੀ ਲਗਵਾਣੀ ਮਜ ਪੂਰਨ ਸਾਡੇ ਕੋਲ ਕੰਮ ਵਾਲੀ ਕੋਲ ਹੀ ਕੰਮ ਕਰਵਾਣਾ ਪੈਣਾ ਐ, ਇਹ, ਇੰਨਾ ਹੋ ਨੀ ਪਾ ਵੀ ਇਹਨਾਂ ਦੇ ਚੇਲੇ ਪਏਂਗੀ ਫਿਰ ਮਤਲਬ ਜ਼ਿਆਦਾ ਚੋੜੀਆਂ ਹੋ ਜਾਂਦੀ ਹੈ, ਕਿ ਇਨਸੇ ਕਾਮ ਤਾਂ ਹੋਗਾ ਨੀ ਇਨੇ ਹਮੇ ਹੀ ਲਗਵਾਨਾ ਹੈ, ਐਵੇਂ ਕਰਕੇ
ਹਾਂ ਫੇਰ ਪਤਾ ਕੀ ਕਹਿੰਦੀ ਹੈ, ਹਾਂ ਇਹਨਾਂ ਨੂੰ ਜਦੋਂ ਡਾਂਟ ਦੋ ਨਾ ਕਿਹੇਗੀ ਮੈਂ ਕਾਮ ਛੋੜ ਰਹੀ ਹੂੰ, ਐਵੇਂ ਬੋਲਦੀ ਹੈ ਫੇਰ, ਫੇਰ ਕਹਿ ਜੇ ਦੇਖੋਗੇ ਕੌਣ ਸੇ ਮਿਲ ਤੂਮੇ ਫਿਰ, ਧਮਕੀਆਂ ਦਿੰਦੀਆਂ ਏ ਕਿਉਂਕਿ ਪੁਰਾਣੀਆਂ ਹੋ ਜਾਂਦੀਆਂ ਨੇ ਇਹਨਾਂ ਦਾ ਹੱਕ ਹੋ ਜਾਂਦਾ ਆਪਣਾ ਤੇ ਹੁਣ ਮੇਰੇ ਵਾਲੀ ਤੇ ਕੀ ਕਰਦੀ ਜੇ ਹੁਣ ਜਿਹੜੀ ਮੈਂ ਪਾਂਡੇ ਵਾਲੀ ਦੱਸੀ ਨਾ ਹੁਣ ਇਹ ਤੇ ਬੜੀ ਪੁਰਾਣੀ ਲੱਗੀ ਦੀ ਹੈ, ਇਹ ਕੀ ਕਰਦੀ ਇਹਨੂੰ ਅਗਰ ਭੁੱਖ ਲੱਗੀਏ ਨਾ ਇਹਨੇ ਰੋਟੀ ਵੀ ਆਪੇ ਬਣਾਣੀ ਏ ਤੇ ਖਾ ਜਾਣੀ ਏ ਇਹਨੇ ਚਾਹ ਪੀਣੀ ਆ ਆਪੇ ਪੀਨੀ ਏ ਤੇ ਚਾਹ ਪੀ ਕੇ ਚਲੇ ਜਾਣਾ ਜਿਵੇਂ ਇਹਨੂੰ ਪਤਾ ਲੱਗ ਜੇ ਕੇਲੇ ਪਏ ਨੇ ਜਿਵੇਂ ਆਮ ਦੇ ਬੱਚੇ ਕਰਕੇ ਕੇਲੇ ਤੇ ਆਏ ਰਹਿੰਦੇ ਨੇ ਔਰ ਖਰਾਬ ਵੀ ਜਲਦੀ ਹੁੰਦੇ ਨੇ ਲੈ ਇਹਨੇ ਅਗਰ ਇਹਦਾ ਮਨ ਨੀ ਨਾ ਖਾਣ ਦੇ ਕਹਿੰਦੀ ਆ ਮੇਰੇ ਕੋ ਕੇਲੇ ਦੇ ਦੋ ਮੈਂ ਤਾਂ ਕੇਲੇ ਖਾ ਲਓਗੇ ਦੋ ਦਿਨ ਮਤਲਬ ਇਹਨਾ ਅਹ ਇੱਕਮ ਹਾਂ ਮਤਲਬ ਇਨਾ ਇੰਨਾ ਦਾ ਉਹ ਹੈਗਾ ਜੇ ਕੰਮ ਦਾ ਤੇ ਕਰਵਾਉਣ ਦਾ ਵੀ ਮਤਲਬ ਇਹੀ ਲੱਗ ਰਿਹਾ ਨਾ ਕਿ ਜੋਬ ਸਾਨੂੰ ਚਾਹੀਦੀ ਹੈ ਐਵੇਂ ਲੱਗਦਾ ਸਾਨੂੰ ਇਹਨਾਂ ਨੂੰ ਨੀ ਚਾਹੀਦੀ ਤੇ ਹਾਂ ਇਹਨਾਂ ਦਾ ਤੇ ਇਹ ਹੀ ਹਿਸਾਬ ਜ ਸਾਰੇ ਪਾਸੇ ਨਾ ਕੰਮ ਵਾਲਿਆਂ ਦਾ ਤੇ ਇਹੀ ਹਿਸਾਬ ਏ। ਹਾਂ ਚਲੋ ਤੁਸੀਂ ਕਰੋ ਆਪਣੇ ਕੰਮ ਵਾਲੀ ਦਾ ਇੰਤਜਾਰ ਬਸ ਬਸ ਗੱਲਾਂ ਆ ਹੀ ਜੇ ਕੰਮ ਵਾਲੀਆਂ ਦੀ ਤੇ ਸ਼ੁਰੂ ਕਰੋ ਨਾ ਹਾਂ ਚਲੋ ਕੋਈ ਨੀ ਦੇਖੋ ਤੁਸੀਂ ਬਸ ਮੰਮਾ ਆਣਗੇ ਤੇ । ਕਹਿਣਾ ਫੋਨ ਆਇਆ ਸੀ ਮੇਰਾ ਹੈਂ ਹਾਂਜੀ ਚਲੋ ਠੀਕ ਹੈ ਜ ਓਕੇ ਸਤਿ ਸ੍ਰੀ ਅਕਾਲ ਸਤ ਸ੍ਰੀ ਅਕਾਲ